ਸਤਿ ਸ਼੍ਰੀ ਅਕਾਲ ਜੀ।
ਹਾਂਜੀ ਹੋਰ ਸੁਣਾਓ ਠੀਕ ਹੋ।
ਹਾਂਜੀ -ਹਾਂਜੀ ਤੁਸੀਂ ਸੁਣਾਓ।
ਹੋਰ ਘਰ ਬਾਹਾਰ ਸਭ ਘਰ ਬਾਹਾਰ ਸਭ ਠੀਕ ਨੇ।
ਣੇ ਘਰ ਬਾਹਰ ਜੀ। ਹੈਲੋ
ਹਾਂਜੀ ਬੱਚੇ ਬੁੱਚੇ ਸਭ ਠੀਕ ਬੱਚੇ ਸਭ ਠੀਕ ਨੇ।
ਹਾਂਜੀ -ਹਾਂਜੀ ਸਭ ਠੀਕ ਨੇ।
ਅੱਛਾ -ਅੱਛਾ ਮੈਂ ਤੁਹਾਨੂੰ ਯਾਦ ਕੀਤਾ ਸੀ ਮੈਂ ਸੋਚ ਰਹੀ ਸੀ। ਕਿ ਮੈਂ ਨਾ ਫਰਿੱਜ ਨਵਾਂ ਸਾਡਾ ਪੁਰਾਣਾ ਫਰਿਜ਼ ਨਾ ਕੂਲਿੰਗ ਨਹੀਂ ਕਰ ਰਿਹਾ ਇੱਕ ਦੋ ਵਾਰ ਤੇ ਮੈਂ ਮਤਲੱਬ ਠੀਕ ਕਰਾਇਆ ਫਿਰ ਵੀ ਇਹਨੂੰ ਮੈਂ ਕਿਹਾ ਮੈਂ ਸੋਚ ਰਹੀ ਸੀ ਫਰਿੱਜ ਲੱਲਾਂ ਮੇਰਾ ਨਾ ਪੁਰਾਣਾ ਫਰਿੱਜ ਖ਼ਰਾਬ ਹੋ ਗਿਆ। ਮੈਂ ਤਾਂ ਚੱਲ ਤੁਹਾਡੇ ਨਾਲ ਥੋੜ੍ਹੀ ਜਿਹੀ ਅਡਵਾਈਸ ਲੈਂਣੀ ਆਂ ਕਿ ਕਿਹੜੀ ਕੰਪਨੀ ਦਾ ਲਵਾਂ। ਡਬਲ ਡੋਰ ਲਵਾਂ ਸਿੰਗਲ ਡੋਰ ਲਵਾਂ ਮੈਂ ਕਿਹਾ ਚਲ ਥੋੜਾ ਜਿਹਾ ਪੁੱਛ ਕਿ ਬੰਦਾ ਚੀਜ਼ ਲੈਂਦਾ ਵਧੀਆ ਥੋੜੀ, ਅਡਵਾਈਸ ਲੈ ਕੇ ਹੀ ਲੈਣੀ ਚਾਹੀਦੀ ਏ।
ਹਾਂਜੀ-ਹਾਂਜੀ। ਹਾਂ, ਪਤਾ ਸਾਡੇ ਕੋਲ ਵੀ ਤੇ ਮਤਲੱਬ ਡਬਲ ਡੋਰ ਹੀ ਐ ਫਰਿਜ
ਅੱਛਾ, ਹਾਂਜੀ-ਹਾਂਜੀ।
ਪਰ ਫਿਰ ਨਾ ਡਬਲ ਡੋਰ ਦਾ ਮਤਲੱਬ ਫਾਇਦੇ ਵੀ ਹੈਗੇ ਨੇ। ਕਿ ਜਿਵੇਂ ਅਸੀਂ ਅਹ ਨੀਚੇ ਵਾਲਾ ਫਰਿਜ ਦੇ ਆਪਾਂ ਫਰੂਟ ਤੇ ਅਲੱਗ ਐ ਫ਼ਿਰ ਉਹਨੂੰ ਬਾਰ-ਬਾਰ ਖੋਲਣ ਦੀ ਲੋੜ ਨੀ ਨਾ ਪੈਂਦੀ ਅਗਰ ਬਰਫ਼ ਵਗੈਰਾ ਕੁੱਛ ਆਈਸ ਲੇਨੀ ਐ ਤਾਂ ਖੁੱਲਣਾ ਪਏਗਾ।
ਠੀਕ ਐ ਪਰ ਏ ਸਿੰਗਲ, ਸਾਡੇ ਕੋਲ ਪਹਿਲੇ ਤਾਂ ਸਿੰਗਲ ਇ ਹੀ ਹੋ ਗਏ ਨੇ ਕਾਫੀ ਸਾਲ ਪਰ ਨਾ ਹੁਣ ਥੋੜਾ ਕੂਲਿੰਗ ਘੱਟ ਕਰਦਾ। ਮੈਂ ਕਿਹਾ ਚੱਲ ਹੁਣ ਨਵਾਂ ਲੈ ਆਈਏ।
ਹਾਂ-ਹਾਂ, ਬਸ ਇਹ ਕਿ ਕਿਚੱਨ ਦਾ ਸਪੇਸ ਥੋੜਾ ਵੀ ਮਤਲੱਬ ਜ਼ਿਆਦਾ ਮੰਗਦਾ ਐ, ਥੋੜਾ ਸਪੇਸ ਹੋਣਾ ਚਾਹੀਦਾ ਕਿਚਨ ਚ
ਅੱਛਾ-ਅੱਛਾ, ਤੇ ਸਿੰਗਲ ਤੇ ਹੋਰ-ਹੋਰ, ਰੂੰ। ਹਾਂਜੀ।
ਤੀਹ ਹਜ਼ਾਰ ਰੁਪਏ ਨਾ ਜ਼ਿਆਦਾ ਹੀ ਹੁੰਦਾ ਸਿੰਗਲ ਤੋਂ ਡਬਲ ਡੋਰ ਦਾ।
ਅੱਛਾ-ਅੱਛਾ, ਮੈਂ ਸੋਚ ਰਹੀ ਸੀ ਐਲ ਜੀ ਦਾ ਲੈਲਾ ਆ ਜਾਂ ਹਾਇਰ ਕੰਪਨੀ ਦਾ ਵੇਖਦੀ ਹਾਂ। ਵੈਸ ਤਾਂ ਕੰਪਨੀ ਹਾਇਰ ਵੀ ਠੀਕ ਏ, ਚਲੋ ਤੁਸੀਂ ਮੈਂ ਕਿਹਾ ਤੁਸੀਂ ਚੱਲ ਹਾਂ ਜ਼ਿਆਦਾਤਰ ਤੇ ਮਤਲੱਬ ਲਾਈਫ ਟਾਈਮ ਜਿਆਦਾਤਰ ਸਭ ਤੋਂ ਕੋਲ ਐਲ ਜੀ ਹੀ ਹੁੰਦੇ ਨੇ। ਮੇਰਾ ਪੁਰਾਣਾ ਫਰਿਜ ਵੀ ਐਲ ਜੀ ਦਾ ਹੀ ਐ। ਅਲ ਜੀ ਦਾ ਹੀ ਸੀ ਮਤਲਬ ਕਾਫੀ ਸਾਲ ਕਾਫੀ ਟਾਈਮ ਹੋ ਗਿਆ ਉਹਨੂੰ, ਕਾਫੀ ਸਾਲ ਚੱਲ ਗਿਆ ਪਰ ਹੁਣ ਮੈਂ ਚਲ ਚੇਂਜ ਕਰ ਹੀ ਲਈ ਏ, ਦੇਖਦੇ ਆ ਅੱਜ ਚੱਲ ਵੈਸੇ ਹਾਇਰ ਕੰਪਨੀ ਵੀ ਅੱਛੀ ਐ ਹਨਾ ਸੈਮਸੰਗ ਵੀ ਚ ਹੁੰਦੀ ਐ, ਬਸ ਉਹ ਏ ਨਾ ਥੋੜਾ ਦੇਖਣਾ ਪੈਂਦਾ ਲੈਟਰਸਿਟ ਵੋਲਟੇਜ ਵਗੈਰਾ ਵੇਖਣੀ ਪੈਂਦੀ ਆ।
ਉਹੀ ਇਲੈਕਟ੍ਰੀਸਿਟੀ ਦਾ ਨਾ ਥਰ-ਫੋਰਟੀ ਪਰਸੈਂਟ ਮਤਲਬ ਜ਼ਿਆਦਾ ਐ ਇਹਦੇ ਤੋਂ ਮਤਲਬ ਸਿੰਗਲ ਡੋਰ ਤੋਂ ਨਾ, ਡਬਲ ਡੋਰ ਦਾ ਜ਼ਿਆਦਾ ਥਰਟੀ- ਫੋਰਟੀ ਪਰਸੈਂਟ
ਹਮ ਚਲੋ, ਡਬਲ ਡੋਰ ਤੇ ਨੀ ਫਿਰ ਦੇਖਦੇ ਸਿੰਗਲ ਡੋਰ ਹੀ ਵੇਖਦੇ ਆ।
ਹਾਂਜੀ, ਇਹ ਤੇ ਹੈਈ ਏ ਮਤਲੱਬ ਲੈ ਸਿਟੀ ਤੇ ਬਸ ਇਹ ਤਾਂ ਹੈ ਕਿ ਫਰਿਜ਼ਰ ਦਾ ਜਿਹੜਾ ਕਪਾਟ ਕਪਾਰਟਮੈਂਟ ਏ, ਉਹ ਥੋੜਾ ਅਲੱਗ ਐ।
ਹਾਂਜੀ-ਹਾਂਜੀ, ਬਿਲਕੁੱਲ ਉਹ ਤੇ ਹੈ। ਥੋੜ੍ਹਾ ਹੀ ਹੁੰਦਾ ਕਿ ਜਦੋ ਸਾਡਾ ਜਿਹੜਾ ਫਰਿਜ ਚੱ ਬਸ ਆਈਸ ਜੰਮ ਰਹੀ ਹੈ ਬਸ ਉਹਦਾ ਅਲੱਗ
ਹਾਂ-ਹਾਂਜੀ-ਹਾਂਜੀ, ਬਸ ਇਹ ਵੀ ਐ। ਉਦੇ ਵਿੱਚ ਨਾ ਜਿਵੇਂ ਬਰਫ਼ ਵਗੈਰਾ ਜਿਵੇਂ ਸਿੰਗਲ ਡੋਰ ਜੰਮ ਜਾਂਦੀ ਐ ਔਰ ਇਹਦੇ ਵਿੱਚ ਡਬਲ ਡੋਰ ਨੀ ਜੰਮਦੀ ਉਹ ਫਰਿਜ਼ਰ ਚ ਜ਼ਿਆਦਾ
ਅ ਹਾਂਜੀ ਚਲੋ ਸਾਡੇ ਡਬਲ ਡੋਰ ਹੀ ਏ ਹੈਨਾ।
ਹਾਂਜੀ-ਹਾਂਜੀ।
ਆਈ ਸੀ ਨਾ ਤਾਂ ਵੇਖਿਆ ਸੀ ਮੈਂ ਡਬਲ ਡੋਰ ਡਬਲ ਡੋਰ ਫਰਿਜ ਸੀ।
ਹਾਂਜੀ, ਉਹ ਬਸ ਇਹ ਕਿ ਦੁਕਾਨ ਖੋਲਣ ਦੀ ਲੋੜ ਨੀ ਹੈਗੀ। ਅਲੱਗ ਤੋਂ ਬਨ
ਹਾਂਜੀ-ਹਾਂਜੀ, ਜਿਵੇਂ ਕਈ ਵਾਰ ਬੱਚਿਆਂ ਵਾਸਤੇ ਆਈਸ ਕਰ੍ਰੀਮ ਜਮਾਨੀ ਹੋਏ। ਤੇ ਇਹ ਵੇ ਕਿ ਬਸੀ ਫਰਿੱਜ ਨੂੰ ਖੋਲ ਨੀ ਸਕਦੇ ਔਰ ਥੋੜਾ ਸਪੇਸ ਵੀ ਚਲੋ ਜਿਆਦਾ ਹੋ ਜਾਂਦਾ। ਫਰੂਟਸ ਵਗੈਰਾ ਵੈਜਿਸ ਹਾਂ ਹਾਂਜੀ ਹਾਂਜੀ ਹਾਂਜੀ
ਬਾਕੀ ਤੇ ਠੀਕ ਹੀ ਹੈ
ਹ ਹਾਂਜੀ ਚਲੋ ਤੁਸੀਂ ਚੱਲਣਾ ਵੈਸੇ ਨਾਲ ਚੱਲ ਲੈਣਾ ਸਾਡੇ
ਹਾਂਜੀ ਸਿੰਗਲ ਡੋਰ ਚ ਆਏ ਨਾ ਕਿ ਮਤਲਬ ਫੇਰ ਉੱਥੇ ਪੂਰਾ ਹੀ ਖੁੱਲ
ਹਾਂ ਪੂਰਾ ਹੀ ਸਾਰਾ ਖੋਲਣਾ ਪੈਂਦਾ ਕਈ ਵਾਰੀ ਫਰਿੱਜ ਸਾਫ਼ ਕਰਨਾ ਪੈਂਦਾ ਸਾਨੂੰ ਆਈਸ ਅਈ ਪੀ ਫਿਰ ਉਹ ਵੀ ਬੰਦ ਕਰਨਾ
ਹਾਂ ਉਹ ਤੇ ਸਾਰੀ ਮੈਲਟ ਹੋ ਜਾਂਦੀ ਹੈ
ਹਾਂਜੀ ਹਾਂਜੀ ਚਲੋ ਵੇਖੋ ਜਿਸ ਹਿਸਾਬ ਨਾਲ ਉਹ ਜਾ ਕੇ ਨਾ ਥੋੜੇ ਫੀਚਰ ਜਾ ਕੇ ਦੇਖ ਕੇ ਹੀ ਪਤਾ ਲੱਗਦੇ ਨੇ
ਹਾਂਜੀ ਉਹ ਤੇ ਟੀਚਰ
ਹਾਈ ਹਾਂ ਹਾਂਜੀ ਹੋਰ ਘਰ ਸਭ ਠੀਕ ਨੇ
ਹਾਂਜੀ ਸਭ ਠੀਕ ਨੇ
ਹਾਂ ਡਬਲ ਡੋਰ ਹੈ ਨਾ ਇ ਵੀ ਕਈ ਵਾਰੀ ਕਈ ਚੀਜ਼ਾਂ ਜ ਚ ਫੈਗਰੈਂਸ ਆਉਂਦੇ ਨਾ ਆਇਸ ਤੇ ਵੀ ਆ ਜਾਂਦੀਏ ਡਬਲ ਟੋਰ ਵੱਲੇ ਚ ਨਾ ਸਿਸਟਮ ਨ ਹੋਏਗਾ
ਕੋਈ ਮਤਲਬ ਬੱਚੇ ਵਗੈਰਾ ਕੋਈ ਚੀਜ਼ ਰੱਖ ਦਿੰਦੇ ਵਾਟਰਮੈਲਨ ਮੇਲਨ ਪੂਰੇ ਫਰਿੱਜ ਸੀਡ
ਹਾਂ ਫੇਰ ਉਹ ਆਈਸ ਚ ਅੱਜ ਤੇ ਪੰਜ ਚ ਵੀ ਆਉਂਦੀ
ਜੀ ਹਾਂਜੀ
ਹੋਰ ਡਬਲ ਡੋਰ ਚਨੀ ਆਏਗੀਵੇਂ ਡਬਲ ਡੋਰ ਦ ਤੇ ਅਲੱਗ ਹੀ ਅਪਾਰਟਮੈਂਟ ਨਾ ਤਾਂ ਆਏਗੀ
ਉਹਦੇ ਚ ਨੀ ਆਏਗੀ
ਮਾਂ
ਬਾਕੀ ਤੁਸੀਂ ਦੇਖ ਲਿਓ ਮਤਲਬ ਵਧੀਆ ਕੰਪਨੀ ਨੇ ਲੈਣਾ ਕਿ ਠੀਕ ਠੀਕ ਰਹਿੰਦਾ ਹੈ ਕੰਪਨੀਆਂ ਦਾ
ਜੀ ਨਈ ਨਈ ਮੈਂ ਤਾਨੂੰ ਨਾਲ
ਐਲ ਜੀ ਹੋ ਗਈ ਸੈਮਸੰਗ ਹੋ ਗਿਆ ਅੱਛੀ ਕੰਪਨੀਆਂ ਨੇ
ਹਾਂਜੀ ਹਾਂਜੀ ਨਹੀਂ ਨਹੀਂ ਤ ਨਾਲ ਹੀ ਲੈ ਕੇ ਜਾਵਾਂਗੇ
ਹਾਂ
ਹਾਂ ਬਿਲਕੁਲ ਮੈਂ ਤਾਂ ਮੈਂ ਕਦੇ ਵੀ ਬਿਨਾਂ ਐਡਵਾਈਸ ਤੋਂ ਕੋਈ ਵੀ ਚੀਜ਼ ਲੈਣੀ ਹੋਏ ਨਾ ਮੈਂ ਪਹਿਲੇ ਸਭ ਤੋਂ ਪਹਿਲੇ ਚਾਰ ਪੰਜ ਜਾਣਿਆ ਕੋਲ ਐਡਵਾਈਸ ਲਵਾਂਗੀ ਕਿਉਂਕਿ ਇੱਕ ਵਾਰ ਅੱਛਾ ਪੈਸਣ ਖਰਚਣਾ ਹੁੰਦਾ ਹਾਂਜੀ ਤੇ ਪੈਸੇ ਖਰਚਣੇ ਆ ਥੋੜਾ ਅਡਵਾਈਸ ਨਾਲ ਖਰਚੋ ਤੇ ਠੀਕ ਰਹਿੰਦਾ
ਹਾਂ ਉਹ ਤੇ ਹੈ ਹੀ ਹੈ ਫੇਰ ਅਡਵਾਈਸ ਨਾ ਲਈ ਦੀ ਹੁੰਦੀ ਆ ਚੀਜ਼ ਬਿਨਾਂ ਅਡਵਾਈਸ ਤੋਂ ਫਿਰ ਸਮਝ ਨੀ ਆਉਂਦਾ ਨਾ ਥੋੜਾ ਅਡਵਾਈਸ ਜਾਂਦਾ ਏ ਕਿਉੰਕੀ ਹੈ
ਹਾਂ ਸਾਨੂੰ ਫਾਇਦੇ ਨੁਕਸਾਨ ਪਤਾ ਲੱਗ ਜਾਂਦੇ ਚੀਜ਼ ਦੇ ਮੈਨੂੰ ਯਾਦ ਆਇਆ ਤੁਹਾਡੇ ਕੋਲ ਡਬਲ ਡੋਰ ਮੈਂ ਕੇਆ ਚਲੋ ਐਕਸਪੀਰੀੰਸ ਥੋੜਾ ਉਹਨਾਂ ਕੋਲ ਮਿਲ ਜੇਗਾ ਤੇ ਥੋੜਾ ਆਈਡੀਆ ਜਾ ਵੀ ਹੋ ਜਾਂਦਾ ਜ਼ਰਾ ਤਾਂ ਮੈਂ ਤੁਹਾਨੂੰ ਫੋਨ ਕੀਤਾ ਫਿਰ
ਹਾਂਜੀ ਠੀਕ ਹੈ ਹੋਰ
ਵਧੀਆ ਜੀ
ਸਾਨੂੰ ਕੀ ਪਤਾ ਇੰਝ ਕਰ ਜਾਓਗੇ ਨਾ ਤੇ ਆਪਣੇ ਲੈ ਜਾਣਾ ਇਧਰੋ
ਹਾਂਜੀ
ਤੁਸੀਂ ਜਾਓਗੇ ਨਾ ਰੈਫ੍ਰਿਜਰੇਟਰ ਲੈਣ ਇਨਾਂ ਨੂੰ ਲੈ ਜਾਣਾ ਨਾਲ ਨਾ ਥੋੜਾ ਪਤਾ ਲੱਗ ਜਾਂਦਾ - ਆ
ਹਾਂਜੀ, ਮੁੰਡਿਆਂ ਨੂੰ
ਸਾਨੂੰ
ਹਾਂਜੀ, ਇਨਾਂ ਨੂੰ ਮੁੰਡਿਆਂ ਨੂੰ ਜ਼ਿਆਦਾ ਥੋੜਾ ਨੋਲੇਜ ਜਿਵੇ ਹੁੰਦੀ ਏ। ਹਾਂ, ਹਰ ਚੀਜ਼ ਦੀ
ਜੇ ਹੋ ਆਪਣੇ ਜਾਣਕਾਰ ਕੋਲ ਲੈਲੋ ਥੋੜਾ ਰੇਟ ਤੇ ਵੀ ਥੋੜਾ ਘੱਟ ਹੋ ਜਾਏਗਾ ਅੱ -ਅਗਰ ਕੋਈ
ਇੰਸਟਾਲਮੈਂਟ ਵਗੈਰਾ ਵੀ ਹੋ -ਹੋ ਜਾਂਦੀ ਏ, ਹਾਂਜੀ
ਹਾਇਟ ਵਗੈਰਾ ਵੀ ਹੁੰਦਾ ਤੇ ਫੇਰ ਮਤਲਬ ਬੋਲ ਸਕਦੇ ਆ ਵਿੱਚ ਹਾਂਜੀ ਹੋਰ
ਹੋਰ ਆ ਨਾ ਤੁਸੀਂ ਘਰ ਤੁਸੀਂ ਵੀ ਨੀ ਆਏ
ਕੋਈ ਨੀ -ਕੋਈ ਨੀ ਬਸ ਟਾਈਮ ਈ ਨੀ ਲੱਗਦਾ ਜੀ
ਹਾਂਜੀ, ਨਹੀਂ ਮੈਂ ਲੈ ਲਈ ਆ ਸੰਡੇ। ਸੰਡੇ ਕੋਲ ਸੰਡੇ ਨੂੰ ਮੈਂ ਵੇਖਾਂਗੀ ਕਿਉਂਕਿ ਲੈਣਾ ਹੀ ਹੈ ਨਾ ਫਰਿਜ ਕੂਲਿੰਨੀ ਕਰਿਆ ਫਿਰ, ਬਿਨਾਂ ਬਿਨਾਂ ਠੰਡੀ ਪਾਣੀ ਦੇ ਬਿਨਾਂ ਠੰਡੇ ਪਾਣੀ ਤੋਂ ਰਿਆ ਵੀ ਨੀ ਜਾਂਦਾ
ਹਾਂਜੀ, ਓ ਤੇ ਹੈ ਹੀ ਏ ਗਰਮੀ ਬੋਤ ਏ
ਹਾਂ, ਬੱਚੇ ਨੇ ਪਾਣੀ ਮੰਗਦੇ ਨੇ ਜਾਂ ਗਲੂਕੋਜ, ਠੰਡਾ ਵਗੈਰਾ ਸਭ ਕੁਛ ਮੰਗਦੇ ਨੇ ਬ ਚੇ। ਤਾਂ ਕਰਕੇ ਥੋੜਾ ਹੋ ਜਾਂਦਾ ਚਲੋ ਵੇਖਾਂਗੇ। ਮੈਂ ਤੇ ਵੈਸੇ ਬਿਲਕੁਲ ਪਲੈਨ ਹੈ ਕਿ ਸੰਡੇ ਤੱਕ ਚੇਂਜ ਕਰ ਲਈਏ। ਕਿਉਂਕਿ ਟਾਈਮ ਹੀ ਬੱਚਿਆਂ ਨੂੰ ਵੀ, ਮੁੰਡਿਆਂ ਨੂੰ ਮੇਰੇ ਟਾਈਮ ਹੀ ਸੰਡੇ ਨੂੰ ਹੈ। ਮੈਂ
ਅਸੀਂ ਘਰ ਹੀ ਹੁੰਦੇ ਆ। ਸਭ ਦੀ ਛੁੱਟੀ ਹੁੰਦੀ ਆ। ਫਰੀ ਹੁੰਦੇ ਆ ਸਭ।
ਹਾਂਜੀ, ਹਾਂਜੀ ਹਾਂਜੀ, ਬਿਲਕੁਲ ਜੀ ਸਭ ਫ੍ਰਰੀ ਹੁੰਦੇ ਨੇ।
ਹੋਰ
ਹੋਰ! ਵਧੀਆ ਬਿਲਕੁਲ, ਕਿ ਬਣਾਇਆ ਸੀ?
ਅੱਜ ਆਪਾਂ ਟਿੰਡੇ ਬਣਾਏ ਸੀ।
ਅੱਛ, ਅੱਛਾ ਟਿੰਡੇ ਖਾ ਲੈਂਦੇ ਨੇ ਬੱਚੇ
ਨਹੀਂ ਜੀ, ਬੜਾ ਬੁਰਾ ਹਾਲ ਜੇ। ਪੁੱਛੋ ਨਾ ਬੱਚਿਆਂ ਦਾ ਤਾਂ ਦੇ ਦੋ ਮੈਗੀ ਦੇ ਦੋ।
ਹਾਂਜੀ ਜੀ, ਜੀ। ਬਿਲਕੁਲ ਠੀਕ ਗੱਲ ਏ ਜੀ ਤੁਹਾਡੀ ਜੁਆਕ ਇਹੀ ਸਭ ਖਾਂਦੇ ਨੇ।
ਹਾਂਜੀ, ਹੋਰ ਤੁਸੀਂ ਕੀ ਬਣਾ ਲਿਆ ਅੱਜ।
ਹਜੇ ਤਾਂ ਕੁਛ ਨਹੀ ਬਣਾਇਆ ਦੁਪਹਿਰੇ! ਬਸ ਸਾਰੇ ਚਾਰ ਵਜੇ ਵਿਹਲੀ ਹੋਈ ਮੈਂ ਸਾਰੇ ਕੱਪੜੇ -ਕੁਪੜੇ ਧੋਤੇ। ਸਫਾਈਆਂ ਕੁਛ ਬੱਚੇ ਕੋਈ ਨੀ ਸੀ। ਤੇ ਮੈਨੂੰ ਭੁੱਖ ਲੱਗੀ ਨਈ ਇਨੀ ਮੈਂ ਗਲੂਕੋਸ ਪੀ ਲਿਆ ਦੋ- ਤਿੰਨ ਵਾਰ। ਪਾਣੀ ਪੀ ਲਿਆ, ਤਾਂ ਕਰਕੇ। ਹਾਂ! ਤਾਂ ਕਰਕੇ ਫੇਰ ਆਪਾਂ
ਪਾਣੀ ਇੰਨਾ ਪਤਾ ਜਾਂਦਾ
ਹਾਂਜੀ ਪਿਆਸ ਹੀ ਨੀ ਲਥੀ, ਮੈਨੂੰ ਰੋਟੀ ਦੀ ਭੁਖ ਨੀ ਲੱਗੀ, ਹੁਨ ਸੋਚ ਰਹੀਆਂ। ਬਾਜ਼ਾਰੋਂ ਮੰਗਣਾ ਬੱਚਿਆਂ ਨੂੰ ਕਹਿ ਰਹੀ ਹੈ। ਕਿਉਂਕਿ ਦਾਲ। ਦਾਲ- ਖਾਣ ਦਾ ਵੀ ਨਾ ਮਨ ਨੀ ਕਰ ਰਿਹਾ। ਕੁਛ ਬਣਾਉਣ ਦਾ ਵੀ ਮਨ ਨੀ ਕਰਦਾ। ਮੈਂ ਕਿਹਾ ਅੱਜ ਮੈਂ ਥੋੜਾ ਥੱਕ ਗਈ ਹਾਂ, ਅੱਜ। ਜ ਬਸ ਰਾਤ ਦੀ ਸਬਜ਼ੀ ਬਾਜ਼ਾਰੋਂ ਲੈ ਆਓ।
ਹਾਂ- ਹਾਂ ਠੀਕ ਹੈ, ਠੀਕ ਹਾਂ। ਗਰਮੀ ਚ ਨੀ, ਨਾ ਬਣਾਇਆ ਜਾਂਦਾ ਇੰਨੀ ਦੇਰ। ਤਾਂ ਕਿਚਨ ਚ ਖੜੋਤਾ ਹੀ ਨਹੀਂ ਜਾਂਦਾ।
ਹਾਂਜੀ ਬਿਲਕੁਲ ਸਹੀ ਗੱਲ ਰੈ। ਕੁਝ ਬੰਦਾ ਥੋੜਾ ਠੀਕ ਨਾ ਹੋਏ ਤੇ। ਬਿਲਕੁਲ ਮਨ ਨੀ ਕਰ। ਹਾਂਜੀ, ਚਲੋ। ਠੀਕ ਹੈ। ਫੇਰ ਮੈਂ ਤੈਨੂੰ ਫੋਨ ਕਰਦਾਂਗੀ। ਤੁਸੀਂ ਇੱਕ ਵਾਰ ਪਾਜੀ ਨਾਲ ਗੱਲ ਕਰ ਲੋ। ਹਾਂਜੀ ਸੰਡੇ ਦਾ ਸਾਡਾ ਫਾਈਨਲ ਏ। ਹਾਂਜੀ ਸੰਡੇ ਦਾ ਤਾਂ ਬਿਲਕੁਲ ਫਾਈਨਲ ਹੈ।
ਹਾਂ, ਫੇਰ ਓਥੇ। ਠੀਕ ਹੈ ਜੀ, ਓਕੇ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।